ਹਾਂਜੀ ਸਤਿ ਸ਼੍ਰੀ ਅਕਾਲ ਜੀ।।
ਸਤਿ ਸ੍ਰੀ ਅਕਾਲ ਹੋਰ ਕਿ
ਹਾਂਜੀ ਮੈਂ ਠੀਕ ਹਾਂ ਤੁਸੀਂ ਸੁਣਾਓ
ਮੈਂ ਵੀ ਵਧੀਆ
ਹੋਰ ਕੀ ਕਰਦੇ ਕਰਦੇ ਪਏ ਸੀ ਭੈਣ ਜੀ ਤੁਸੀਂ
ਹੁਣ ਤਾਂ ਬਸ ਡਿਨਰ ਦੀ ਤਿਆਰੀ ਸਾਰਾ ਦਿਨ ਬਸ ਕੰਮ ਕੰਮ ਕੰਮ ਵਿਹਲੇ ਤਾਂ ਤੀਵੀਆਂ ਬੈਂਦੀਆ ਹੀ ਨੇ
ਹਾਂਜੀ ਉਹ ਤਾਂ ਸਭ ਤੁਹਾਡ ਗੱਲ ਠੀਕ ਹੈ ਗਰਮੀਆਂ ਚ ਕਰਨਾ ਵੀ ਕੀ ਹੈ ਬਾਹਰ ਜਾ ਕੇ ਤੁਸੀਂ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਮੈਨੂੰ ਤੋਂ ਬਾਹਰ ਚਾਰ ਚਾਰ ਤੀਵੀਆਂ ਚ ਬਹਿਣਾ ਵੀ ਚੰਗਾ ਨੀ ਲੱਗਦਾ
ਹਾਂਜੀ ਉੱਥੇ ਵੀ ਲੁੱਤੀਆਂ ਹੀ ਲਗਾਉਂਦੀਆਂ
ਹਾਂਜੀ ਮੈਂ ਤੇ ਬਿਲਕੁਲ ਨਹੀਂ ਬੈਠ ਸਕਦੀ
ਫਿਰ ਨਹੀਂ ਭਾਵੇਂ ਉਹ ਆਪਣੀ ਲਈ ਗੱਲ ਕਰਦੀਆਂ ਨੇ ਬਟ ਲੋਕਾਂ ਨੂੰ ਨਾ ਸਾਮਣੇ ਵਾਲੇ ਦਾ ਇੰਪ੍ਰੈਸ਼ਨ ਇਹੀ ਹੁੰਦਾ ਕਿ ਇੱਕ ਦੂਜੇ ਦੀਆਂ ਲੁੱਤੀਆਂ ਲਾ ਲਈਆਂ ਨੇ
ਸਭ ਤੋਂ ਵੱਡੀ ਗੱਲ ਹੈ ਕਿ ਭਗਵਾਨ ਦਾ ਨਾਂ ਲੈਣਾ ਚਾਹੀਦਾ ਤੁਸੀਂ ਇਕੱਲੇ ਬੈਠੇ ਹੋਏ ਹੋ ਨਾ ਤੁਹਾਨੂੰ ਜਿਸ ਤਰ੍ਹਾਂ ਕੋਈ ਟਾਸਕ ਕਰਦੇ ਪਏ ਹੋ ਹੁਣ ਤੁਸੀਂ ਕੋਈ ਵੀ ਕੰਮ ਕਰਦੇ ਪਏ ਹੋ ਆਪਣਾ ਟਾਸਕ ਸਮਝ ਕੇ ਕਰੋ
ਹਾਂਜੀ
ਹਮ ਤੁਸੀਂ ਕੀ ਕਰਦੇ ਸੀ
ਮੈਂ ਤੇ ਬਸ ਹੁਣ ਡਿਨਰ ਦੀ ਤਿਆਰੀ ਕਰਾਂਗੀ ਫਿਰ ਆਪਣਾ ਮੇਰਾ ਰਹਿਰਸ ਏਦਾਂ ਟਾਈਮ ਦੇ ਫਿਰ ਪਹਿਲਾਂ ਪਾਠ ਕਰਾਂਗੇ ਫੇਰ ਪਾਠ ਕਰਦੇ ਕਰਦੇ ਹੀ ਸਬਜ਼ੀ ਕੱਟ ਲਵਾਂਗੇ ਭਾਂਡੇ ਬਣ ਜਾਗੇ ਫਿਰ
ਦੁਪਹਿਰ ਦੇ ਭਾਂਡੇ ਪਏ
ਅੱਛਾ ਜੀ
ਫੇਰ ਬੱਚਿਆਂ ਨੇ ਜੋ ਖਾਣਾ ਹੋਇਆ ਰੋਟੀ ਖਾਣੀ ਹੈ ਤੇ ਵੈਸੇ ਤੇ ਮੈਂ ਸਵੇਰੇ ਵਾਸਤੇ ਵੀ ਸਬਜ਼ੀ ਕੱਟ ਲੈਂਦੀ ਆ ਨਾ ਉਥੇ
ਹਾਂਜੀ ਹਾਂਜੀ
ਅੱਛਾ
ਹਾਂ ਠੀਕ ਹੈ ਰੂਟੀਨ ਤਾਂ ਹੋਣਾ ਹੀ ਚਾਹੀਦਾ ਹੈ
ਹਾਂਜੀ
ਰੂਟੀਨ ਨਹੀਂ ਹੋਏਗਾ ਫੇਰ ਕਿਸ ਤਰ੍ਹਾਂ ਮਤਲਬ ਉਹੀ ਹੈ ਰੂਟੀਨ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਹੁੰਦੀਆਂ ਨੇ
ਉਹ ਤਾਂ ਹੈ
ਕੱਪੜੇ ਤੁਸੀਂ ਹੱਥ ਨਾਲ ਧੋਂਦੇ ਹੋ ਵਾਸ਼ਿੰਗ ਮਸ਼ੀਨ
ਮੇਰੀ ਨਾ ਵਾਸ਼ਿੰਗ ਮਸ਼ੀਨ ਖਰਾਬ ਹੋ ਗਈ ਸੀ ਦੋ ਹਜ਼ਾਰ ਅਠਾਰਾਂ ਵਿੱਚ, ਤੇ ਉਹਦੇ ਬਾਅਦ ਮੈਂ ਹੱਥ ਨਾਲ ਈ ਕੱਪੜੇ ਧੋਂਦੀ ਆਂ।
ਫੇਰ ਤੁਸੀਂ ਰੋਜ਼ ਦੇ ਰੋਜ਼ ਧੋ ਲੈਂਦੇ ਹੋਗੇ।
ਹਾਂ ਮੈਂ ਡੇਲੀ ਦੇ ਈ ਧੋਂਦੀ ਆਂ ਕੱਪੜੇ। ਤੇ, ਫਿਰ ਉਹਦੇ ਨਾਲ ਜ਼ਿਆਦਾ, ਉਹ ਭਾਰ ਨੀ ਪੈਂਦਾ ਨਾ ਫਿਰ। ਬੈਡਸ਼ੀਟ ਵੀ ਧੋ ਲੈਂਦੀਆਂ ਹਫ਼ਤੇ ਵਿੱਚ ਇੱਕ ਵਾਰੀ, ਜਾਂ ਦੋ ਵਾਰੀ ਕ ਕਿਉਂਕਿ ਲਾਈਟ ਕਲਰ ਹੁੰਦਾ ਨਾ, ਤੇ ਉਹ ਡੇਲੀ ਫਿਰ। ਡੇਲੀ ਤਾਂ ਨਈਂ, ਖੈਰ ਦੋ ਦਿਨ ਤਾਂ ਮੈਂ, ਕਰਦੀ ਆਂ ਕਿ ਦੋ ਦਿਨ ਵੈਸੀ ਨਾ।
ਅੱਛਾ ਜੀ।
ਅਔਰ ਬਲੈਂਕੇਟ ਦਾ ਹੀ ਰਹਿੰਦਾ ਸਿਆਲਾਂ ਵਿੱਚ ਕਿ ਬਲੈਂਕੇਟ ਕਿੱਦਾਂ ਵਾਸ਼ ਹੋਣਗੇ
ਹਾਂਜੀ!
ਬਲੈਂਕੇਟ ਦਾ ਈ ਰਹਿੰਦਾ ਐ ਕਿ ਬਈ ਜਦ ਉਸ, ਸਿਆਲਾ ਦੇ ਐਂਡ ਵਿੱਚ ਜਦ ਗਰਮੀਆਂ ਸਟਾਰਟ ਹੋਣ ਵਾਲੀਆਂ ਹੁੰਦੀਆਂ, ਉਦੋਂ ਤੋਂ ਮੈਂ ਡੀਪ, ਮਤਲਬ ਕਿ ਡੀਪ ਕਰਕੇ, ਰੱਖ ਦਿੰਦੀ ਆਂ ਉਹਦੇ ਵਿੱਚ।
ਹਾਂਜੀ।
ਤੇ ਉਹਦੇ ਵਿੱਚ ਡਿਪ ਰੈਂਦੇ ਨੇ, ਫਿਰ ਟੱਬ ਵਿੱਚ, ਜਿਵੇਂ ਡਿਪ ਕਰਕੇ ਰੱਖਤੇ। ਈਜ਼ੀ ਪਾ ਕੇ, ਫਿਰ, ਨੈਕਸਟ-ਡੇ ਕੱਢ ਲੈਂਦੀਆਂ ਉਹਦੇ ਵਿੱਚੋ।
ਹਾਂਜੀ।
ਦੇ ਵਿੱਚੋਂ ਕੱਢ ਲੈਂਦੀਆਂ, ਅ ਥਾਪੀ ਮਾਰ-ਮੂਰ ਕੇ।
ਹਾਂਜੀ ਹਾਂਜੀ। ਨਈਂ ਠੀਕ ਐ ਜਿਸ ਤਰ੍ਹਾਂ ਸਮਝ ਚ' ਆਇਆ ਓਸ ਓਦਾਂ ਗੱਲ ਕਰ ਲੋ ਓਦਾਂਈ ਕਰ ਲੈਣਾ ਚਾਹੀਦਾ, ਲੇਕਿਨ ਡੇਲੀ ਉਹ ਹਾਈਜੀਨ ਵਾਲੀ ਵੀ ਗੱਲ ਹੋ ਜਾਂਦੀ ਐ ਨਾ ਇਹ ਤਾਂ ਵਧੀਆ ਗੱਲ ਤੁਸੀਂ ਦੱਸੀਏ ਕਿ ਡੇਲੀ ਦਾ ਡੇਲੀ ਆਪਣਾ ਕੱਪੜੇ, ਤੁਸੀਂ ਸੋ ਧੋ ਲੋ ਓ ਸਭ ਤੋਂ ਵਧੀਆ ਹੁੰਦਾ ਐ।
ਹਾਂਜੀ ਮੈਂ ਤਾਂ ਅਨਮੈਰਿਡ ਟਾਈਮ ਵਿੱਚ ਵੀ ਭਾਵੇਂ ਸਾਡੀੇ ਮਸ਼ੀਨ ਹੁੰਦੀ ਵੀ ਸੀ। ਤੇ ਮੈਂ ਇੱਕ ਦਿਨ ਦਾ ਵੀ ਕੱਪੜਾ ਨਹੀਂ ਰੱਖਦੀ ਸੀ, ਮੇਰਾ ਭਰਾ ਮੈਨੂੰ ਕਹਿੰਦਾ ਸੀ ਕਿ ਕੱਪੜੇ ਤੂੰ ਵਾਸ਼ ਨੀ ਕਰੇਗੀ, ਤੂੰ ਮਤਲਬ ਆਰਾਮ ਨਾਲ ਬੈ-ਬੈਠ ਜਾ ਤੂੰ ਕੰਮ, ਘੱਟ ਕਰਿਆ ਕਰ ਮੇਰਾ ਭਰਾ ਮੈਨੂੰ ਬਹੁਤ ਕਹਿੰਦਾ ਸੀ। ਉਹ ਮੇਰੀ ਭੈਣਾਂ ਵੀ ਨਾ ਮੇਰੇ ਕੋਲੋਂ ਵੱਡੀ ਭੈਣਾਂ ਵੀ ਕੰਮ ਨੀ ਕਰਾਦੀ ਸੀ। ਵੱਡੀ ਭੈਣ ਨੇ ਵੀ ਅਜੇ ਤੱਕ ਕੱਪੜੇ ਧੋਣ ਨੀ ਦਿੱਤੇ। ਭਾਂਡੇ ਨੀ ਮਾਂਜਣ ਦਿੱਤੇ, ਕਦੇ ਵੀ ਮਤਲਬ ਕੰਮ ਨੀ ਕਰਾਉਂਦੇ ਸੀ ਮੇਰੇ ਭੈਣ-ਭਰਾ ਮੇਰੇ ਤੋਂ।
ਚਲੋ ਵਧੀਆ ਐ ਇਸ ਤਰ੍ਹਾਂ ਈ ਹੋਣਾ ਚਾਹੀਦਾ।
ਤੋਏ ਮਤਲਬ ਬੋਜ ਨਾ ਪੈ ਜਾਏ, ਤੇ ਇਸ ਕਰਕੇ। ਬੇਸ਼ਕ ਸਾਡੀ ਸਾਡੀ ਮਦਰ ਨਈਂ ਸੀ ਬਟ ਸਾਡੀ ਭੈਣ ਨੇ ਸਾਨੂੰ ਨਾ ਭਾਂਡੇ ਔਰ ਕੱਪੜਿਆਂ ਦੀ ਆਦਤ ਨੀ ਪਾਈ ਜੀ, ਰੋਟੀ ਵੀ ਫਿਰ ਰੋ ਟੀ ਦਾ ਵੀ ਨਾਂ ਹਾਂ ਹੁਣ ਤਾਂ ਸਾਨੂੰ ਵਾਰ ਵਾਰ ਜਦ ਵੀ ਅਸੀਂ ਕੱਪੜੇ ਧੋਂਦੇ ਆ, ਜਾਂ ਭਾਂਡੇ ਮਾਂਜਦੇ ਆਂ ਤਾਂ ਸਾਡੇ ਮਤਲਬ ਚੇਤੇ ਆਉਂਦਾ ਕਿ ਬਈ, ਅਸੀਂ ਕੰਮ ਨੀ ਕਰਦੇ ਸੀ ਨਾ ਭਾਂਡੇ, ਨਾ ਕੱਪੜੇ। ਹੁਣ ਸਾਨੂੰ ਏ ਕਰਨਾ ਪੈ ਰਿਹਾ।
ਇਸ ਤਰ੍ਹਾਂ ਥੋੜਾ ਨਾ ਹੋਏਗਾ, ਤੁਹਾਡੀ ਭੈਣ ਨੂੰ ਵੀ ਤੁਹਾਡਾ ਬੜਾ ਸੁੱਖ ਹੋਣਾ ਏ।
ਨਈਂ ਕੀ ਮਤਲਬ, ਉਹਨੇ ਸਾਨੂੰ ਨਾ ਮਾਂ ਵਰਗਾ ਪਿਆਰ ਦਿੱਤਾ। ਤੇ ਲਾਡ-ਲਡਾਇਆ, ਫਿਰ
ਦੀ ਗੱਲਾਂ ਮੰਨੀਆਂ ਹੋਣਗੀਆਂ ਤਾਈਂ ਓ ਤਾਂ ਤਾਲੀ ਇੱਕ ਹੱਥ ਨਾਲ ਤਾਂ ਨੀ ਵੱਜਦੀ ਐ, ਇਸ ਤਰ੍ਹਾਂ ਲੈ ਏਦਾਂ ਥੋੜ੍ਹ ਨਾ ਹੁੰਦਾ ਕਿ ਉਹ ਨਈਂ, ਸਭ ਕੁੱਛ ਤੁਹਾਡੇ ਵਾਸਤੇ ਅੱਛਾ ਕੀਤਾ ਤੁਸੀਂ ਵੀ ਕੁੱਛ ਅਛ ਕੀਤਾ ਜਾਏਗਾ।
ਹਾਂਜੀ ਅਸੀਂ ਵੀ ਮਾਂ ਵਰਗੇ ਹੀ ਦਰਜਾ ਦਿੱਤਾ, ਔਰ ਅੱਜ ਤੱਕ ਸਾਡੀ ਹਿੰਮਤ ਨਹੀਂ ਕਿ ਜਮਾਨ ਚਲਾ ਜਾਈਏ, ਜਾਂ ਪਿੱਠ ਪਿੱਛੇ ਵੀ ਅਸੀਂ ਨਾ ਮਤਲਬ ਇਹੀ ਗੱਲ ਕਹਿੰਦੇ ਕਿ ਵੀ ਬਹੁਤ ਚੰਗੇ ਹੈ ਸਾਡੇ ਤਾਂ, ਔਰ ਚੰਗੀ ਹੈਗੀ ਹੈ, ਤਾਂ ਹੀ ਅਸੀਂ ਚੰਗਾ ਪਾਇਆ ਉਹਦੇ ਤੋਂ
ਨਹੀਂ ਇਹ ਤੇ ਤੁਹਾਡਾ ਬੜੱਪਾ ਇਹ ਤੇ ਤੁਹਾਡਾ ਬੜੱਪਨ ਹੇਗਾ। ਤੁਸੀਂ ਆਪਣੀ ਵੱਡੀ ਭੈਣ ਨੂੰ ਚੰਗਾ ਕਹਿੰਦੇ ਪਏ ਹੋ, ਅੱਜ-ਕੱਲ ਕੌਣ ਕਿਹਨੂੰ ਪੁੱਛਦਾ ਪਿਆ, ਅੱਜ-ਕੱਲ੍ਹ ਦੇ ਰਿਸ਼ਤੇ ਬੜੇ, ਇਸ ਸਰ ਏਦਾਂ ਦੇ ਹੋ ਗਏ ਨੇ ਨਾ, ਕਿ ਕੋਈ ਕਿਸੇ ਦੇ ਨਾਲ ਜ਼ਿਆਦਾ। ਗੱਲ ਵੀ ਨੀ ਕਰਨਾ ਚਾਹੁੰਦਾ, ਸੋਚੋ ਤੁਸੀਂ ਤਾਂ ਆਪਣੀ ਭੈਣ ਦੀ ਇੰਨੇ ਵਡਿਆਈਆਂ ਕਰ ਕਰਦੇ ਪਏ ਔ,
ਨਹੀਂ ਦੇਖੋ, ਵੱਡੀਆਂ ਆਈਆਂ ਤਾਂ ਉਦੋਂ ਹੀ ਆਉਂਦੀਆਂ ਨੇ ਕਿ ਵਡਿਆਈਆਂ ਤਾਂ ਉਦੋਂ ਹੁੰਦੀਆਂ ਨੇ, ਕਿ ਜਦੋਂ ਚੰਗਾ ਕੀਤਾ।
ਹਾਂਜੀ ਉਹ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਐ, ਏਥੇ ਤੁਸੀਂ ਠੀਕ ਕਹਿੰਦੇ ਪਏ ਓ।
ਉਹਦੀ ਵੀ ਉਮਰ ਉਦੋਂ ਬਹੁਤ ਛੋਟੀ ਸੀ, ਨਾਇਨਥ ਕਲਾਸ ਵਿੱਚ ਉਹਨੇ ਆਪਣੀ ਰਿਸਪੋਂਸੀਬਿਲਟੀਜ਼ ਨੂੰ ਸਮਝਿਆ। ਹਾਂਜੀ ਘਰ ਵੀ ਚਲਾਇਆ ਭੈਣ ਭਰਾਵਾਂ ਦਾ ਵੀ, ਕੀਤਾ,
ਵਧੀਆ ਵਧੀਆ ਚਲੋ ਏਦਾਂ ਦੀਆਂ ਭੈਣਾਂ ਸਭ ਨੂੰ ਮਿਲਣ, ਤੇ ਜਿਸ ਤਰ੍ਹਾਂ ਤੁਸੀ ਸੀ ਉਹ ਜਿੱਦਾਂ ਤੁਸੀਂ ਉਹ ਏਦਾਂ ਦੇ ਵੀ ਏਦਾਂ ਦੀ ਵੀ ਭੈਣ
ਹੂੰ, ਨਹੀਂ ਤੇ ਅੱਜ-ਕੱਲ ਦੇ, ਹਾਂਜੀ, ਅੱਜ-ਕੱਲ ਦੇ ਜਵਾਕ ਆਪਣੇ ਪੇਰੈਂਟਸ ਦੀ ਰਿਸਪੈਕਟ ਨਹੀਂ ਕਰਦੇ। ਤੇ ਸਾਡੇ ਟਾਈਮ ਵਿੱਚ ਬਈ ਵੱਡੀ ਭੈਣਾਂ ਦੀ ਵੱਡੇ ਭਰਾਵਾਂ ਦੀ ਕਿੰਨੀ ਰਿਸਪੈਕਟ ਹੁੰਦੇ ਸੀ ਜੇ ਉਹਨਾਂ ਨੇ ਕਹਿਤਾ ਕਿ ਚੁੱਪ ਕਰਕੇ ਬਹਿ ਜਾ, ਤੇ ਹਿੰਮਤ ਨਹੀਂ ਹੈ ਅੱਜ ਵੀ ਸਾਡੇ ਰਹਿਣਾ ਕੀ, ਚੁੱਪ ਹੋਜਾ ਤੇ ਸਾ ਅਸੀਂ ਇਹ ਨੀ ਕਹਿ ਸਕਦੇ, ਕਿ ਬਈ ਕਿਉਂ ਤੂੰ ਕੌਣ ਹੁੰਦੀ ਆ। ਔਰ ਅੱਜ-ਕੱਲ ਦੇ ਜਵਾਕ ਕਹਿੰਦੇ ਨੇ ਕਿ ਤੁਸੀਂ ਕੌਣ ਹੁੰਦੇ ਹੋ। ਟਾਈਮ ਬਹੁਤ ਬਦਲ ਗਿਆ, ਟਾਈਮ ਹਾਂਜੀ ਟਾਈਮ ਬਹੁਤ ਬਦਲ ਗਿਆ ਫਿਰ ਸਾਨੂੰ ਸਾਡਾ ਟਾਈਮ ਯਾਦ ਆਦਾ।
ਹੁਣ ਰਿਸਪੈਕਟ ਖਤਮ ਹੋ ਗਈ ਹੈ, ਵੱਡੀਆਂ ਦੀ ਬਸ ਅੱਛਾ ਐ ਗੱਲ ਹੋ ਗਈ ਹੈ, ਪਹਿਲੇ ਜਿਸ ਤਰ੍ਹਾਂ ਪਹਿਲੇ ਜਿੱਦਾਂ ਰਿਸਪੈਕਟ ਹੁੰਦੀ ਸੀ, ਹੁਣ ਰਿਸਪੈਕਟ ਘੱਟ ਹੋ ਗਈ ਹੈ ਵੱਡਿਆਂ ਦੀ।
ਹਾਂਜੀ ਨਾ ਤਾਂ ਦੇਖੋ, ਪੇਰੈਂਟਸ ਆਪਣੇ ਬੱਚਿਆਂ ਦਾ ਅਹਿਸਾਨ ਨਹੀਂ ਕਰਦਾ ਉਹਨਾਂ ਦੇ ਔਰ ਬੱਚਿਆ ਦੀ ਰਿਸ ਬੇਟੀ ਹੁੰਦੀ ਹੈ, ਕਿ ਆਪਣੇ ਪੇਰੈਂਟਸ ਦੀ ਸਿਰਫ ਰਿਸਪੈਕਟ ਕਰਾ। ਉਹਨਾਂ ਨੂੰ ਕੁਛ ਨੀ ਚਾਹੀਦਾ, ਸਿਰਫ ਰਿਸਪੈਕਟ ਚਾਹੀਦੀ ਹੁੰਦੀ।
ਹਾਂ ਇਹ-ਇਹ ਵਧ ਇਹ ਗੱਲ ਤੁਸੀਂ ਸਹੀ ਸਹੀ ਕੀਤੀ ਆ।
ਹਾਂਜੀ, ਸਾਡੇ ਭਰਾ ਨੇ ਵੀ ਭੈਣ ਦੀ ਰਿਸਪੈਕਟ ਕੀਤੀ ਤਾਂ ਹੀ ਅੱਜ ਸਭ ਕੁਛ ਹੈਗਾ, ਉਹਦੇ ਕੋਲ ਜੇ ਉਹੇ ਨਾ ਕੀਤੀ ਹੁੰਦੀ, ਤੇ ਕੁਛ ਵੀ ਨਾ ਹੁੰਦਾ ਉਹਦੇ ਕੋਲ
ਨਹੀਂ, ਨਹੀਂ ਇਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ। ਭੈਣ ਭਰਾਵਾਂ ਵਿੱਚ ਮਾਂ ਦੇ ਜਾਣ ਦੇ ਬਾਅਦ ਵੀ ਪਿਆਰ ਬਣਿਆ, ਰਿਹਾ ਸਭ ਤੋਂ ਵੱਡੀਆ ਗੱਲ ਤਾਂ ਐਈਓ ਹੁੰਦੀ ਐ।
ਤੇ ਮਾਂ ਦੇ ਜਾਣ ਦੇ ਬਾਅਦ, ਕੌਣ ਕਿਹਨੂੰ ਪੁੱਛਦਾ, ਉਹ ਕਹਿੰਦੇ ਤੂੰ ਕੋਈ ਮਤਲਬ ਜਿਆਦਾ ਕੀ ਹੈ ਅਸੀਂ
ਹਮ
ਉ ਉਹ ਘਰ ਘਰ ਦੀ ਕਹਾਣੀ ਹੋ ਗਈ ਹੈ ਇਹ ਕੋਈ ਇੱਕ ਤੁਹਾਡੀ ਕਹਾਣੀ ਨੀ ਹੈਗੀ ਘਰ ਘਰ। ਦੀ ਗੱਲ ਹੈਗੀ ਹੈ ਘਰ ਘਰ ਵਿੱਚ ਇਹੀਓ ਹੈਗੀ ਹੈ ਗੱਲ ਕਿ ਬਈ। ਸਾਰੇ ਇਸ ਤਰਾਂ ਏਦਾਂ ਹੀ ਕਰਦੇ ਨੇ।
ਸਾਡੇ ਵੀ ਨਾਨਕਿਆਂ ਵਿੱਚ ਦੀ। ਭਾਵੇਂ ਸਾਡੀ ਮਾਂ ਨਹੀਂ ਹੈ ਬਟ ਸਾਨੂੰ ਅੱਜ ਵੀ ਉਹੀ ਇੱਜ਼ਤ ਦਿੱਤੀ ਜਾਂਦੀ ਹੈ। ਤੇ ਸਾਨੂੰ ਇਹ ਨੀ ਫੀਲ ਕਰਾਇਆ ਜਾਂਦਾ ਕਿ। ਬਈ ਤੁਹਾਡੀ ਮਾਂ ਨਹੀਂ ਹੈ ਇਹੀ ਕਰਵਾਇਆ ਜਾਂਦਾ ਕਿ ਹੈਗੀ ਹੈ ਅੱਜ ਵੀ।
ਬਸ ਤਾਂ ਇਹੀਓ ਗੱਲ ਤਾਂ ਸਭ ਤੋਂ ਵੱਡੀ ਹੈ, ਭੈਣਾਂ ਭਰਾਵਾਂ ਚ ਪਿਆਰ ਬਣਿਆ ਰਹੇ। ਫਾਦਰ ਨੂੰ ਵੀ ਪੁੱਛਦੇ ਰਹੋ ਤਾਂ ਉਹ ਵੀ ਦੇਖੋ ਸਭ ਤੋਂ ਵੱਡੀ ਗੱਲ ਹੈ। ਬਾਕੀ ਤੇ ਦੇਖੋ ਸਾਰੀਆਂ ਕਹਿਣ ਦੀਆਂ ਗੱਲ, ਗੱਲਾਂ ਹੁੰਦੀਆਂ ਨੇ ਅਸੀਂ ਕਿੱਦਾਂ। ਕਿੱਦ ਕਿਦ ਕਿਹੜੇ ਤਰੀਕੇ ਨਾਲ ਕਿਸ ਨਾਲ ਵਿਵਹਾਰ ਹੈ। ਹਾਂਜੀ, ਉਹ ਤਾਂ ਸਾਡੇ ਉੱਤੇ ਹੀ, ਹਾਂਜੀ ਹਾਂਜੀ। ਇਹ ਤਾਂ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ। ਇੱਕ ਮਿਸਾਲ ਵੀ ਕਾਂਉਟ ਹੁੰਦੀ ਹੈ। ਕਿ ਬਈ ਜੇ ਮਾਂ ਦੇ ਜਾਣ ਦੇ ਬਾਦ ਜੇ ਭੈਣ ਭਰਾ ਆਪਸ ਵਿੱਚ ਚੰਗੇ ਤਰੀਕੇ ਨਾਲ ਰਹੇ। ਰਹਿਣ, ਤਾਂ ਇਹ ਦੇਖੋ ਸਭ ਤੋਂ ਵੱਡੀ ਗੱਲ ਹੁੰਦੀ।
ਕਿਉਂਕਿ ਦੇਖੋ ਨਾਈੰਨ। ਕਲਾਸ ਦਾ ਜੋ ਨਾਈਨਥ ਕਲਾਸ ਦਾ ਜੋ ਬੱਚਾ ਹੁੰਦਾ ਨਾ ਉਹਦਾ ਉਹ ਟੀਨਏਜਰ। ਏਜ ਆਉਂਦੀ ਏ ਅਤੇ ਉਸ ਏਜ ਵਿੱਚ। ਬ ਬੱਚਾ ਸਵਰਦਾ ਵੀ ਹੈ ਔਰਿਗੜਦਾ ਵੀ ਹੈ
ਵਿਗੜਦਾ ਦਾ ਵੀ ਹੈ।
ਬਟ ਔਰ ਜੇ ਤਾਂ ਮਾਂ ਨਾ ਹੋਵੇ ਉਹਦੇ ਸਿਰ ਤੇ। ਤੇ ਉਹਦੇ ਵਿਗੜਨ ਦੇ ਚਾਂਸ, ਹੰਡਰੇਡ ਪਰਸੈਂਟ ਹੁੰਦੇ ਨੇ ਔਰ ਉਸ ਟੇਮ ਵੀ। ਉਹ ਆਪਣੇ ਪੂਰੇ ਭੈਣ ਭਰਾਵਾਂ ਨੂੰ ਵੀ, ਔਰ ਖੁਦ ਨੂੰ ਵੀ ਸਾਂਭ ਕੇ ਰੱਖੇ। ਤੇ ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਬਹੁਤ।
ਚਲੋ ਮਾਂ ਪਿਓ ਦੇ ਸੰਸਕਾਰ ਵੀ ਤੇ ਹੁੰਦੇ ਨੇ, ਸੰਸਕਾਰਾਂ ਵਿੱਚ ਦੀ ਗੱਲ ਜਿਸ। ਪ੍ਰਵੇਸ਼ ਤੋਂ ਤੁਸੀਂ।
ਹਾਂਜੀ।
ਤਾਂ ਹੁੰਦਾ ਨਾ ਉਹ ਵੀ ਇਕ ਉਹ ਵੀ ਹੈ। ਇਹ ਇਸ ਗੱਲ ਨੂੰ ਮਤਲਬ ਤਰਫ ਇਸ਼ਾਰਾ ਕਰਦੇ ਨੇ।
ਹਾਂਜੀ।
ਚਲੋ ਵਧੀਆ ਹੈ, ਬਹੁਤ ਬਹੁਤ ਚੰਗੀ ਗੱਲ ਤੁਸੀਂ ਦੱਸੀ ਹੈ ਬਹੁਤ ਚੰਗਾ ਲੱਗਾ। ਚੰਗਾ ਹੀ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ।
ਤੇ ਡਿਨਰ ਵਿੱਚ ਕੀ ਬਣਾਦੇ ਪਏ ਔ ਤੁਸੀਂ ਅੱਜ?
ਬੱਚੇ ਤਾਂ ਐਗ ਕਹਿ ਰਹੇ ਸੀ, ਵੈਸੇ ਉਹ ਮੇਰੀ ਵੈਸੇ ਦੋ ਰੋਟੀ। ਆਂ ਪਾਈਆਂ ਨੇ ਮੈਂ ਤੇ ਮਤਲਦਾ ਨਾ ਸਵੇਰੇ ਦੀ ਨਾਸ਼ਤੇ ਦੀ ਤਿਆਰੀ ਕਰਕੇ ਪਹਿਲਾਂ ਹੀ ਸੌ ਜਾਂਦੀ ਹੈ ਸਬਜ਼ੀ ਸੁਬਜ਼ੀ ਕੱਟ ਕੇ। ਹਾਂਜੀ, ਹੈਲੋ ਜੀ।
ਹਾਂਜੀ। ਹਾਂਜੀ, ਤੁਹਾਡੀ ਆਵਾਜ਼ ਆ ਮੈਨੂੰ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ?
ਹਾਂਜੀ, ਤੁਹਾਨੂੰ ਆ ਗਈ ਮੇਰੀ ਆਵਾਜ਼?
ਹਾਂਜੀ ਹਾਂਜੀ ਆ ਰਹੀ ਆਵਾਜ਼ ਆ ਰਹੀ ਹੈ। ਉਹ ਕਦੀ ਕਦੀ ਉਹ ਥੋੜਾ ਡਿਸਟਰਬੈਂਸ ਹੋ ਜਾਂਦੀ ਹੈ ਨਾ।
ਹਾਂਜੀ।
ਹਮ। ਨਹੀਂ ਇਹ ਤਾਂ ਤੁਸੀਂ ਬਹੁਤ ਵਧੀਆ ਗਲ ਕੀਤੀ ਹੈ।
ਹੋਰ, ਤੁਸੀਂ ਸਬਜ਼ੀ ਬਣਾ ਲਈ?
ਹਾਂਜੀ, ਬਸ ਮੈਂ ਵੀ ਹੁਣ ਜਾਣ ਲੱਗੀ ਹਾਂ ਕਿਚਨ ਚ ਹੁਣ ਕੰਮ ਕਰਾਂਗੀ ਕਿਚਨ ਦਾ
ਅੱਜ ਕੀ ਬਣਾਣਾ ਤੁਸੀਂ?
ਦੇਖਦੀ ਹਾਂ ਹੁਣ ਫਰਿਜ ਚ ਕੀ ਪਿਆ ਹੋਇਆ ਸਬਜ਼ੀ ਉਸ ਹਿਸਾਬ ਨਾਲ ਕਿਉਂਕਿ ਰਾਤ ਦਾ ਤਾਂ ਨਾਸ਼ਤਾ ਉਹ ਸੋਰੀ ਡਿਨਰ ਲੱਗਦਾ ਹੈ ਜਿਵੇਂ ਹਲਕਾ ਫੁਲਕਾ ਹੀ ਹੋਣਾ ਚਾਹੀਦਾ ਹੈ।
ਹਾਂਜੀ।
ਚਲੋ ਫਿਰ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਬਾਅਦ ਚ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ